ਹੈਲੋ, ਸਤਿ ਸੀ ਅਕਾਲ।
ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ।
ਵਧੀਆ ਜੀ ਤੁਸੀਂ ਸੁਣਾਓ ਠੀਕ ਹੋ?
ਢਿਲੇ- ਢਿਲੇ ਲੱਗਦੇ ਪਏ ਉਹ।
ਨਾ, ਠੀਕ ਆ, ਚੰਗੇ ਭਲੇ ਆ ਹੋਰ। ਹੋਰ ਸੁਣਾਓ? ਸਭ ਠੀਕ -ਠਾਕ।
ਹਾਂ, ਵਧੀਆ ਆਵਾਜ਼ ਬੜੀ ਭਾਰੀ ਲੱਗਦੀ ਪੀ।
ਨਹੀਂ, ਉੰਝ ਬਸ ਲੰਮੀ ਪਈ ਆ ਤਾਂ ਲੱਗਦਾ ਹੁਣਾ। ਹਾਂ, ਨਾ, ਰੋਟੀ ਬਣਾ ਕੇ ਬਸ ਅੰਦਰ ਆ ਕੇ ਲੇਟੀ ਹੋਈ ਸਾ।
ਅੱਛਾ। ਹੋਰ ਬੱਚੇ ਗਏ ਨੇ ਸਕੂਲ।
ਹਾਂ। ਬਸ ਆਉਣ ਵਾਲੇ ਨੇ।
ਫੇਰ ਵੈਨ ਚ' ਹੀ ਆਉਂਦੇ ਨੇ ਕਿ ਲੈ ਕੇ
ਨਾ ਵੈਨ ਤੇ ਵੈਨ ਤੇ ਆਂਦੇ ਨੇ ਅਗੌ ਗਲੀ ਚੋਂ ਲੈ ਆਇਦਾ ਨਾ ਜਾਕੇ।
ਅੱਛਾ। ਹੋਰ ਪ੍ਰਿਸ ਗਿਆ ਕੰਮ ਤੇ।
ਹਾਂ, ਉਹ ਗਏ ਹੋਏ ਨੇ ਸਵੇਰ ਦੇ।
ਅੱਛਾ। ਹੋਰ ਕੀ ਬਣਾਇਆ?
ਮੈਂ ਕੜੀ ਬਣਾਈ ਸੀ ਰਾਤੀ। ਹੁਣ ਬਸ ਉਹ ਖਾਵਾਂਗੇ ਰਾਤੀ ਫੇਰ ਬਣਾਵਾਗੀ ਕੋਈ ਸਬਜ਼ੀ। ਤਾਜੀ। ਫੇਰ ਨਾਲ ਲੈ ਜਾਂਦੇ ਨੇ ਨਾ ਫਿਰ ਹਾਂ ਰਾਤੀ ਬਣਾਉਦੀ ਆ। ਫਿਰ ਮੈਂ
ਅੱਛਾ।
ਹਾਂ, ਸਵੇਰੇ ਇਹ ਵੀ ਲੈ ਜਾਂਦੇ ਨੇ ਬੱਚੇ ਵੀ ਲੈ ਜਾਂਦੇ ਨੇ ਨਾਲ।
ਅੱਛਾ।
ਹੁ। ਹੋਰ ਸੁਣਾਓ? ਚੋਲ ਨਾ ਚੋਲ ਬਣਾਏ ਸ ਬਣਾਈ ਸੀ ਚੋਲ ਵੀ ਮੈਂ। ਹਮ, ਮੈਂ ਰੋਟੀ ਬਣਾ ਤ ਹੋਈ ਦਾਦੀ ਨੇ ਭਿੰਡੀ ਬਣਾਈ ਸੀ। ਹਰਮਨ ਤੇ ਭਿੰਡੀ ਥਾਲੇਗਾ। ਜਸਲੀਨ ਤੇ ਕੜੀ ਦੀ ਸ਼ੌਕੀਨ ਆ। ਕੜੀ ਖਏਗੀ। ਹਾਂ, ਕੜੀ ਤ' ਬੜੀ ਖੋਕੇ ਭਾਵੇਂ ਚਾਰ ਦਿਨਾਂ ਦੀ ਦੇਈ ਜਾ। ਚਾਰ
ਅੱਛਾ। ਕਿ ਨਾ ਖੱਟੀ ਖੱਟੀ ਦਾ ਸਵਾਦ ਲੱਗਦਾ। ਦਿਯੇ ਨੋਨ। ਹਮ, ਮਨੀ ਫ ਤੂੰ ਵੀ ਕੜੀ ਕੜੀ ਪੱਤੇ ਵਗੈਰਾ
ਨਾ ਨਾ ਨਾ, ਸਿੰਪਲ ਹੀ ਬਨਾਨੀ ਆ ਮੈਂ ਤੇ ਕੜੀ ਪੱਤਾ ਕਿੱਥੋਂ ਲੈ ਕੇ ਆਵਾਂ ਹੁਣ
ਨਹੀਂ ਤੁਹਾਡੇ ਕਹਿੰਦਾ ਤੇ ਐ ਸੀ ਖੇਤਾਂ ਚ ਲੱਗਾ ਸਾਰਾ ਕੁਛ।
ਖੇਤਾਂ ਚ ਤੇ ਲੱਗਾ ਤੇ ਲੈ ਕੇ ਕੌਣ ਆਏ ਨਾ ਹੀ ਖੇਤਾਂ ਚ ਜਾਏ ਤੇ ਨਾ ਹੀ ਲੈ ਕੇ ਆਏ ਕੁਛ।
ਬਸ ਇਹ ਤੇ ਹੈ
ਹੋਰ ਸੁਣਾਓ ਕੀ ਕਰਨ ਡੇ?
ਬਸ ਵਧੀਆ ਠੀਕ ਠਾਕ ਵਿਹਲੇ ਮੈਂ ਕਮਾਣੀ ਦੇ ਫੋਨ ਕਰਦੀ ਰਹਿਣੀ
ਉਹ ਮੈਂ ਵੇਖ ਲਈ ਸੀਗੀ ਅਹ ਉਹ ਦਾ ਵੀ ਹੋ ਗਿਆ ਪਰਨੀਤ ਦਾ ਵੀ ਆ ਗਿਆ।
ਅੱਛਾ।
ਹਾਂ।
ਤੇਰੇ ਹੋ ਗਏ ਨੇ?
ਨਾ ਮੇਰੇ ਅਜਿਹਾ ਹੋਣ ਕਰਕੇ ਬਾਰਾਂ ਹੋਏ ਨੇ ਬਸ।
ਅੱਛਾ।
ਹਾਂ ਬਾਰਾਂ ਹੋਏ ਨੇ।
ਨਈ ਪੇਮੈਂਟ ਆਗੀ ਸਬਮਿਟ ਕਰਨੇ ਪੈਂਦੇ ਨੇ ਨਾਲੋਂ ਨਾਲ। ਪੈਮੇਂਟ ਆਣੀ ਸਾਡੀ ਲਾ ਲੱਖ ਰੁਪਈਆਂ ਆ ਜਾਣਾ ਓਵੇਂ ਪਾਗਲ ਬਣਾਇਆ ਹੋਇਆ ਇਹਨੇ।
ਹਾਏ ਮੇਰੇ ਤੇ ਪ੍ਰੀਜ਼ ਨੇ ਮੇਰਾ ਉਤਲਾ ਸਾਹ ਉਤਲਾ ਥਰਡਾ ਹਾਏ ਕਹਿੰਦਾ ਬੂਆ ਜੀ ਇਹਦਾ ਤੇ ਫੋਨ ਕਾਬੂ ਕਰ ਲਿਆ ਐ ਭੁੱਫੜ ਨੂੰ ਦੱਸਣਾ ਵਾਂ ਹੈਗਾ ਤੁਸੀਂ ਕਿਹੜੇ ਕੰਮਾਂ 'ਚ ਲੱਗੀਆਂ ਉਹ ਕਮਲੀਆਂ ਹੋਈਆਂ ਪੀ ਓ।
ਆਂਦਾ ਆਂਦਾ ਇਹੋ ਜਿਹਾ ਮੇਰੇ ਕੋਲ ਬੜੀਆਂ ਆਂਦੀਆਂ ਨੇ ਕਹਿੰਦਾ ਮੈਂ ਭਰਨ ਲੱਗਾ ਨਾ ਤੇ ਮੈ ਫੋਨ ਭਰ ਲਵਾਂ ਆਪਣਾ ਸਾਰਾ। ਭਰ-ਭਰ ਕੇ ਐਵੇਂ ਐਵੀ ਦੁਨੀਆਂ ਕਮਾਣ ਲੱਗ ਜੇ ਪੈਸੇ ਘਰ ਬਹਿ ਕੇ ਈ ਕੰਮ ਕਰੇ ਈ ਨਾ ਕੋਈ ਫਿਰ।
ਆ,
ਮੈਂ ਕਿਹਾ ਚਲੋ ਅਸੀ ਕਿਹੜਾ ਮੈ ਕਿਹਾ ਬੇਗਾਨੀਆਂ ਨੂੰ ਕਰਨਾ ਕੁੜੀਆਂ ਨੂੰ ਈ ਕਰਨਾ ਚੱਲ ਹਾਲ-ਚਾਲ ਪੁੱਛ ਦੇ ਰਹਾਗੇ, ਆਏਗਾ ਤਾਂ ਠੀਕ
ਨਾ ਆਏਗਾ
ਹਾਂ, ਚੁਗਲ ਸੱਚੀ ਗੱਲ ਏ। ਸੁੱਖ-ਦੁੱਖ ਤੇ ਬੰਦਾ ਸਾਂਝਾ ਕਰਦਾ ਈ ਐ ਨਾ ਬੰਦਾ ਆਪਣਾ ਫੇਰ। ਹੋਰ ਮੈਂ ਤੇ ਜਾ ਤੂੰ ਮੈਂ ਕਿਹਾ ਕੰਮ ਕਰ ਆਪਣਾ ਮੈ‌ ਕਿਆ ਤੂੰ ਤੇ ਮੈਂ ਕਿਹਾ ਕਮਾ ਲੈਣਾ ਜੇਬ 'ਚ ਪਾ ਲੇ
ਪਾਲੇਗਾ ਜਨਾਨੀਆਂ ਮੈਂ ਕਿਹਾ ਜਦ ਪੰਜਾਬ ਵਿੱਚ ਚਲੇ ਜਾਈਏ
ਹਾਂ, ਸੱਚੀ ਗੱਲ ਐ ਹਜ਼ਾਰ-ਹਜ਼ਾਰ ਰੁਪਈਆ ਯਾਰ ਉਹ ਵੀ ਡੰਗਰਾਂ ਹਾਂ, ਮੋਆ ਸਿਰ ਪਰੇ ਮੈਂ ਰੋਜ਼ੀ ਨੂੰ ਵੀ ਕਿਆ ਏ ਮੈਂ ਕਿਹਾ ਰੋਜੀ ਫਾਰਮ ਭਰੇ ਈ ਕਹਿੰਦੀ ਨਾ ਮੇਰੀ ਵੋਟ ਈ ਨੀ ਬਣੀ ਕਹਿੰਦੀ ਮੈਂ ਕਿਹਾ ਵੋਟ ਦਾ ਨੀ ਵੋਟ ਬਣੇਗੇ ਤੇ ਉਹ ਸਾਰਾ ਆਈ ਡੀ ਓਈ ਡੀ ਨਾਲ ਲੱਗਦੀ ਏ ਸਾਰੀ। ਮੈਂ ਕਿਹਾ ਤੂੰ ਉਦੋਂ ਦੀ ਕਦੋਂ ਦੀ ਸਕੀਮ ਚੱਲੀ ਬੰਦਾ ਤੂੰ ਭਰਵਾ ਲੈਂਦੀ ਫੇਰ।
ਨਈ ਤੇ ਵੋਟ ਕੋਣੀ ਪਾਂਦੀ ਹੈਗੀ ਦੋ ਸਾਲ ਤਿੰਨ ਸਾਲ ਦੇ ਵਿਆਹ ਨੂੰ ਓਏ ਹੁਣ।
ਮੇਰੀ ਕਿਹੜਾ ਬਣੀ ਏ ਮੈਨੂੰ ਦਸ ਸਾਲ ਹੋ ਗਏ ਨੇ।
ਹੁਣ ਤੇ ਬਣੀ ਨਵੀਆਂ ਵੋਟਾਂ ਬਣਦੀਆਂ ਪਈਆਂ ਨੇ।
ਹੁਣ ਸਕੀਮ ਆਈਏ, ਹੁਣ ਸਕੀਮ ਆਈਏ, ਹੁਣ ਨਵੀਆਂ ਬਣਨਗੀਆਂ ਹੁਣ।
ਹਾਏ, ਤੇ ਉਹ ਵੀ ਬੰਨੀ ਦੇ ਜੇ ਇਨਾ ਬੰਨੀ ਦੇਗੀ।
ਨਾ ਹਾਲੇ ਪਿੰਡ 'ਚ ਆਇਆ ਕੋ ਨੀ ਨਾ ਹਾਲੇ ਪਿੰਡ 'ਚ ਸਾਡੇ ਆਇਆ ਕੋ ਨੀ ਗਾ। ਬਸ ਆਹੋ ਸਾ ਆਹੋ ਸਾਰਿਆਂ ਦੇ ਆਂਦੇ ਨੇ ਸਾਡੇ ਏਧਰ ਕੋ ਨੀ ਹਲੇ ਆਂਦੇ।
ਅੱਛਾ।
ਹੂੰ, ਪਰਲੇ ਮਹੱਲੇ 'ਚ ਤੇ ਆ ਗਏ ਨੇ ਨਾ ਸਾਡੇ ਇੱਧਰ ਗਲੀ 'ਚ ਕੋ ਨੀ ਆਏ ਆਣਗੇ ਤੇ ਮੈਂ ਤੇ ਬਣਵਾਲਾ ਹਾਂ ਵਾੜ, ਹਾਂ ਵਾੜ, ਚ ਨੀ ਆਏ ਸਾਡ
ਹਾਂ ਤੇ, ਨਹੀਂ ਤੇ ਦੀਦੀ ਨੇ, ਭਰਿਆ ਐ। ਦੀਦੀ
ਮੁਹਾਸਿਰ ਪੜਿਆ ਵਾ, ਉਹ ਰੋਜੀ ਕਹਿੰਦੀ ਏ ਵੀ। ਮੈਨੂੰ ਉਹਨੂੰ, ਕ ਕਿਹਾ ਕੇ, ਗਈ ਸੀ ਫੋਟੋ ਲੱਗਣੀ ਏ। ਕਹਿਣ ਸੀ। ਮੇਰੇ ਕੋਲ ਫੋਟੋ ਹੀ, ਕੋਈ ਨੀ ਹੈਗੀ। ਇੱਕ ਫੋਟੋ ਪਿੱਛੇ, ਦੱਸ ਸਨੇ ਫਾਰਮ ਹੀ, ਨੀ ਭਰਿਆ। ਵੇ ਤੁ ਫੋਟੋ ਖਿਚਵਾ ਲੇ, ਇੱਕ ਸੌ ਰੁਪਏ ਦੀ ਚਾਰ, ਪੰਜ ਫੋਟੋ
ਆਈ ਫੋਨ ਇਚੋ ਫੋਟੋ ਖਿਚਵਾ ਕੇ, ਤੁ ਉਹਨੂੰ ਕਹਿ ਕਢਵਾ ਲਿਆ ਹੈਗਾ। ਤੇ ਇਹਦੇ ਚ ਕੀ ਨੇ, ਤੁਹਾਨੂੰ ਖਾ ਬਸ ਉਹ, ਉੱਕਾ ਹੀ, ਉਂਜ ਟਿੱਲਾ ਗੋਯਾ ਹੈਗਾ। ਕਹਿੰਦੀ ਸਰਕਾਰ ਦਿੰਦੀ ਪਈ ਐ। ਨਹੀਂ ਇਹਨੂੰ, ਇਹਨਾਂ ਦੇ ਤੇ ਕਾਰਡ ਉਹੋ ਜਿਹਾ ਬਣਿਆ ਹੋਣਾ ਇਹ। ਤੇ, ਪੰਦਰਾਂ ਸੌ ਏ। ਦੂਜਿਆਂ ਨੂੰ ਇਹ, ਜਨਰਲ ਵਾਰਡ ਵਾਲਿਆਂ ਨੂੰ, ਹਜਾਰ- ਹਜਾਰ ਐ।
ਸੋਚ ਲੋ। ਪੁੱਛਿਆ ਸੀ, ਮੈਂ ਕਿਹਾ ਮੰਮੀ ਦਾ ਫਾਰਮ ਭਰਿਆ ਈ। ਕਹਿੰਦੀ ਫਾਰਮ- ਫੁਰਮ, ਕੀਤੇ, ਕਹਿੰਦੀ ਫੋਟੋ ਨੂੰ ਕਿਹਾ ਸੀ। ਲਗਾਨ, ਲੈ ਲੈ ਕਹਿੰਦੀ ਸੀ। ਫੋਟੋ ਹੀ ਕੋਨੀ ਹੈਗੀ, ਉਹਦੇ ਪਿੱਛੇ ਫਾਰਮ ਨੀ ਫਾਰਮ ਹੀ, ਨਹੀਂ ਭਰਿਆ ਉਸਨੇ, ਫਾਰਮ ਭਰਨਾ ਪੈਂਦਾ ਇਹਦਾ।
ਬਸ ਮੈਂ ਤੇ ਕਹਿੰਦਾ, ਚੁੱਪ ਕਰਕੇ ਹਜਾਰ ਰੁਪਇਆ ਮੈ ਤੂੰ, ਉੱਥੇ, ਉੱਥੇ ਦੇ ਦਈ ਕੰਮ ਹੋ ਪਰਜਾਈ ਦੇ ਹੁੰਦੇ ਨਾ। ਅੰਡਰ ਏਜ ਚ, ਤੇ ਉਹਨਾਂ ਦੇ ਕਦੀ ਕਦੇ
ਕਦੀ ਤੇ ਮੈਂ, ਮੇਰੇ ਰਿਸ਼ਤੇਦਾਰਾਂ ਨੂੰ ਵੀ, ਪੈ ਜਾਣੀਆਂ ਸੁਣਾਉਂਦੀ ਸਾਡੇ, ਅਸੀਂ ਤੇ ਫੇਰ, ਦੂਰ ਦੀਆ ਵਾਂ, ਬੜੀ। ਆਂਢ- ਗੁਆਂਢ ਵੀ ਪੁਆ ਦੇਣੇ ਸੀ। ਉੰਨੇ
ਉਹਨੂੰ ਤਾਂ, ਕਹਿਣਾ ਸੀ ਚਲੋ। ਆਹ ਸਕੀਮ ਆਈ, ਜੇ ਫਲਾਨਾ ਕਰ ਲਿਆ।
ਆਰਤੀ- ਉਰਤੀ, ਯਰ ਨੂੰ ਕਿੰਨਾ ਕੁਛ ਕਰਵਾ, ਛੱਡਦੀ ਐ, ਆਹ ਸਕੀਮ ਆ ਗਈ ਹੈ। ਤੇ ਆਹ
ਤੇ ਉਹੀ ਯੋ ਹੱਸਦੀ ਪਈਆਂ, ਤਾਈ ਤੇ ਕਹਿੰਦਾ ਤੁਹਾਡਾ ਕੁਛ ਨੀ ਹੋਣਾ ਐ, ਮੈਂ ਕਿਹਾ ਤੁਸੀਂ ਕਾਲੀ ਜ਼ੁਬਾਨਾਂ ਆਲੇ। ਨਾ ਇਕ ਭੁੱਫੜ ਵੀ ਉਹ ਜਿਹਾ। ਤੇਰਾ ਤੇ ਤੂੰ ਵੀ, ਉਹ ਜਿਹਾ ਹੀ ਹੈਗਾ। ਕਾਲੀ ਜੁਬਾਨ
ਸਹੀ ਗੱਲ ਐ, ਇਹ ਨੀ ਕੁੱਝ ਕਰਨ ਦਿੰਦੇ
ਨ ਲੈ ਇਹ ਰਾਜੇ ਬੰਦੇ ਨੇ, ਇਹਨਾਂ ਨੂੰ ਕੀ ਲੋੜ ਹੈਗੀ। ਇਹ ਵੀ ਤੁਹਾਨੂੰ ਲੋੜ ਨੀ, ਸਾਨੂੰ ਤੇ ਲੋੜਾਂ ਨੇ ਨਾ। ਹਾਂਜੀ। ਚਲੋ ਜਿਵੇਂ ਅਗਲੇ ਜਿਵੇਂ ਮਾਣੀ ਟੈਮ, ਜਿਵੇਂ- ਜਿਵੇਂ ਲਿਖਿਆ ਬੰਨਾ ਦੇ, ਹੋ ਸਬਰ ਕਰ ਲਈ ਦਾ ਹੈਗਾ ਕੀ ਕਰੀਏ।
ਹੋਰ, ਸੁਣ ਲਈ ਦੀਆਂ, ਨੇ ਦੋ ਚਾਰ।
ਹੋਰ ਕੀ, ਤੇ ਉਹ ਗਈ ਸੈ। ਕੱਪੜੇ ਲੈਣ। ਕਹਿੰਦੀ, ਪ੍ਰੀਤੀ ਕਹਿੰਦੀ ਮਾਣੀ ਆਈ ਸੀ।
ਆਹੋ ਏਨੇ ਲੈਣਾ ਸੀ। ਮੇਰੀ ਸੱਸ ਨੇ।
ਅੱਛਾ, ਤਾਈ ਬੀਬੀ, ਤਾਈ ਬੀਬੀ ਕਹਿੰਦੀ ਉਹ ਨੀ, ਸੂਟਾ ਨਾਲ ਰੱਜ ਦੀ।
ਨਾ ਹਾ, ਇਹ ਪਜਾਮੇ ਸਵਾਣੇ ਸਾਨੇ, ਸੀ। ਇੱਕ ਉਹ ਰੇਡੀਮੇਡ, ਕੁੜਤਾ ਜਾ ਲਿਆ ਸੀ। ਜੋੂੜਓ ਚੋਂ, ਇੱਕ ਫੇਰ ਉਥੋਂ, ਪ੍ਰੀਤੀ ਕੋਲੋਂ, ਲੈ ਕੇ ਆਈ ਸਾ।
ਅੱਛਾ। ਨਹੀਂ ਹੁਣ, ਪਜਾਮੇ ਪਾਣ ਲੱਗ ਗਈ ਏ।
ਕਦੀ ਦੇ, ਪਾਂਦੀ ਏ। ਬੜੀ ਦੇਰ ਤੇ ਪਹੁੰਦੀ, ਓਹ ਤੇ। ਬੜੀ ਤੇ ਖੁੱਲੇ, ਉਹੀ ਭੀੜੇ ਵੀ ਨੀ ਖੁੱਲੇ। ਸ਼ਰਾਰੇ, ਪਰਾਰੇ ਸਭ, ਹੋਰ।
ਉਹ ਤੇ, ਸੋਹਣੀ ਲੱਗਦੀ ਏ। ਫਿਗਰ- ਫੁਗਰ ਵੀ ਹੈ ਸੁ, ਸੋਹਣੀ ਲੱਗਦੀ ਉਂਝ ਤੇ। ਬਸ ਉਹ, ਕੰਨੋਂ ਹੀ, ਕੰਨੋਂ ਹੀ ਨੀ ਸੋਹਣੀ ਲੱਗਦੀ। ਨਹੀਂ ਕੱਪੜੇ ਦੀ। ਉਹ ਘੱਟ ਏ। ਇਹ ਤੇ, ਉਹ ਸਵਾਦੀ ਕੋਈ ਨੀ। ਹੈ ਕਿਤੇ ਉਹਨੇ ਕਹਿਣਾ ਭੈਣ ਜੀ, ਮੈਂ ਤੇ ਪਾਂਦੀ
ਨਾ ਮੈਂ ਵੀ, ਤੇ ਸੱਸ ਹਾਂ, ਮੈਂ ਵੀ ਤੇ ਪਾਣੀ ਹਾਂ।
ਤੁਸੀਂ ਵੀ ਭੈਣ ਜੀ ਪਾਓ ਤੁਸੀਂ ਵੀ ਭੈਣ ਜੀ ਪਾਓ।
ਸਲਵਾਰਾਂ ਪਾਈਆਂ ਨੀ ਜਾਂਦੀਆਂ ਨਾਰਾਜ਼ ਹੋ ਜਾਂਦੀ ਏ ਸਾਨੂੰ ਤੇ ਐਲਰਜੀ ਹੋ ਜਾਂਦੀ
ਉਹ ਆ ਖ਼ਾਰਸ਼ ਕਰ ਲਈ ਤੇ ਨਾ ਉੱਤੇ ਚੁੱਕ ਕੇ
ਨੇ ਹਾਂਜੀ ਹੋ ਹਵਾ ਲੱਗਦੀ ਰਹਿੰਦੀ ਲਤਾ ਪਜਦੇ ਉੱਤੇ ਹੁੰਦਾ ਨਾ ਹੋਇਆ।
ਨਾ ਪੋੰਚਾ ਤੇ ਹੁੰਦਾ ਨੀ, ਉਹ ਤੇ। ਪਿੰਨੀ ਚ ਜਾ ਕੇ
ਉਹੀ ਤੇ ਪਿੰਨੀ ਤੇ ਵੀ ਲੱਤਾਂ ਤੋਂ ਉੱਤੇ ਹੀ ਨਹੀਂ ਹੁੰਦਾ ਹੁਣ ਤੇ ਹੋਰ ਕੁਛ ਤੇ ਸੱਚੀ ਗੱਲ ਮੁਆ ਸਿਰ ਮਾਂ ਦਾ ਸਿਰ ਭੇਜ ਆਪਣੀ ਗੱਲ ਤੇ ਆਪਣੀ ਸ਼ੌਂਕ ਮਗਰੋਂ ਲੈ ਕਦੀ ਗੱਡੀ ਲੈ ਲਈ ਕਦੀ ਫੋਨ ਲੈ ਲਿਆ ਕਦੀ ਘੜੀ ਤੇ ਵੀ ਨਹੀਂ
ਅੱਛਾ।
ਉਹ ਅਲੇ ਭੇਜਦਾ ਉਹ ਤੇ ਬੜਾ ਉਹ ਉਸ ਨੇ
ਨਹੀਂ ਆ
ਏ ਤੇ ਥੋੜੀ ਦੇਰ
ਹਾਏ ਮਾਣੀ ਇਹੀ ਕਹਿੰਦੇ ਬ ਚਾਰ ਚਾਰ ਦਿਨ ਦੀ ਜ਼ਿੰਦਗੀ ਹੈਗੀ ਤੇ ਉਹ ਕਹਿੰਦੀ ਜੀ ਨਾ ਫਿਰ ਪਤਾ ਨੀ ਕਿੰਨੇ ਵੇਖਣਾ ਹੇਗਾ
ਫਿਰਦੀ ਬੜਾ ਫਿਰਦੀ ਵੀ ਬੜਾ ਹੈ ਅੰਮ੍ਰਿਤਸਰ ਦੀ ਸਲਾਹ ਬਣਾ ਕੇ ਬੈਠੀਏ ਅੰਮ੍ਰਿਤਸਰ ਜਾਣਾ ਜਾਮ ਕਰਉਣਾ।
ਹਾਏ ਮਾੜੀ ਪੈਸੇ ਨਹੀਂ ਲੱਗਦੇ।
ਲਗਦੇ ਨੇ ਲਗਦੇ ਕਿਉਂ ਨਹੀਂ। ਉਹ ਥੋੜੇ ਜਿਹੇ ਭੇਜ ਦਿੰਦਾ ਨਾ ਵੀ ਹਜ਼ਾਰ ਕੁ ਰੁਪਇਆ ਭੇਜ ਛੱਡਦਾ ਜੋ ਬਸ ਦਾ ਹਜ਼ਾਰ ਰੁਪਇਆ ਬਣ ਜਾਂਦਾ ਇਥੇ ਹਜ਼ਾਰ ਤੋਂ ਭੇਜ ਦੇਦਾ ਹਾਂ ਖਰਚਾ ਵੀ ਹਾਂ ਵੀ ਤੂੰ ਵੀ ਕਿਤੋਂ ਮੰਗਣਾ ਜਿੱਥੇ ਤੂੰ ਜਾਣਾ ਤੇ ਜਜ ਨੂੰ ਦੇਣਾ ਹੀ ਦੇਣਾ ਦੇ ਲੈ ਫਿਰ ਯਕੀਨ ਤੁਹਾਨੂੰ ਹੋ ਰਹੇ ਨੇ
ਨਹੀਂ ਤਾਈ ਮੈਂ ਕਹਿੰਦੀ ਤੇ ਤੇਰਾ ਸੋਹਰਾ ਹੀ ਇਹ ਹੈਗਾ ਕਿੱਥੇ ਲੱਗੀ ਫਿਰਨੀ ਅੱਛਾ ਉ ਸਿਆਣਾ ਤੇ ਮਨੀ ਫਿਰ ਕੰਮ ਕੌਣ ਅੱਗੇ ਤੇ ਕੰਪੈਨਾ ਦਾ ਕੰਮ ਹੁੰਦਾ ਸੀ।
ਕੰਪਹਿਨਾ ਹੁਣ ਬੰਦ ਨੇ ਨਾ ਹੁਣ ਸੀਜਨ ਤੇ ਹੇ ਨਹੀ ਫਿਰ
ਤੇ ਫਿਰ ਖੇਤੀ ਦਾ ਕਿ ਠੇਕੇ ਨਹੀਂ ਤੇ ਪਹਿਲੀ ਠੇਕੇ ਦੀ ਦਿੱਤੀ ਹੈ।
ਹਾਂਜੀ ਕੀ ਤੈਨੂੰ ਪਤਾ ਹੁਣੇ
ਫਿਰ ਉਹਨਾਂ ਨੂੰ ਕਾਦਾ ਡਰ ਹੈਗਾ
ਹਾਂ ਉਹੀ ਤੇ ਇੱਕ ਗਾਵ ਏ ਦੋ ਗਾਵਾਂ ਨੇ ਇੱਕ ਸੋਹਨ ਵਾਲੀ ਇੱਕ ਸੰਗੀਤ ਕੱਢ ਆਉਂਦਾ ਸ਼ਾਮੀ ਆਦੇ ਆਦੇ ਉਧਰ ਹੋਰ ਕੀ ਕਰਨਾ ਕੰਮ ਤੇ ਐ ਨੀ ਕੋਈ
ਤੇ ਪਾਣੇ ਹੋ
ਪੱਠੇ, ਪੁੂੱਠੇ ਇੱਕ ਟੈਮ ਕੁਤਰ ਲੈਂਦੇ ਨੇ ਇਹ ਦੋ ਟਾਈਮ ਖਾ ਲੈਂਦੇ ਨੇ
ਅੱਛਾ ਨਹੀਂ ਤੇ ਹੁਣ ਅੰਮ੍ਰਿਤਸਰ ਜਾਏਗਾ ਵੀ ਪ੍ਰਿੰਸ ਨੂੰ
ਹਾਂ ਹੁਣ ਪ੍ਰਿੰਸ ਕਰੇਗਾ ਉਹ ਅੱਗੇ ਵੀ ਦਸ ਦਿਨ ਹਜੂਰ ਸਾਹਿਬ ਗਏ ਸੀ ਲਾ ਕੇ ਪ੍ਰਿੰਸ ਨੇ ਕੀਤਾ ਸੀ।
ਅੱਛਾ ਫਿਰ ਉਹਨੂੰ ਵੀ ਦੁੱਧ ਚਾਹੀਦਾ ਹੀ ਨਾ ਕਿੱਥੋਂ ਲੈਣ ਜਾ ਚਲੋਂ ਤੇ ਮਨੀ ਗਾਂ ਦਾ ਦੁੱਧ ਸਵਾਦ ਲੱਗਦਾ
ਹਾਂ ਠੀਕ ਹੁੰਦਾ ਏ। ਵਲੈਤੀ ਨੇ ਨਾ ਵਲੈਤੀ ਹੀ ਨਾ ਐ ਚਿੱਟਾ ਚਿੱਟਾ ਦੁੱਧ ਹੁੰਦਾ ਪੀਲਾ ਪੀਲਾ ਕੋਈ ਨਹੀਂ ਹੁੰਦਾ। ਹਾਂ ਮੱਖਣ ਨਾਲ ਲੱਸੀ ਹੈ ਚਿੱਟੀ ਚਿੱਟੀ ਹੁੰਦੀ ਹੈ।
ਅੱਛਾ ਫਿਰ ਤੇ ਠੀਕ ਹੈ ਨਹੀਂ ਤੁਹਾਨੂੰ ਵੱਖਰਾ ਦਿੰਦੀ ਆ ਆਪ ਵੱਖਰਾ ਰੱਖਦੇ ਨੇ
ਹਾਂ ਸਾਨੂੰ ਦੋ ਕਿੱਲੋ ਦੇ ਦਿੰਦੀਏ ਸ਼ਾਮੀ ਬਾਕੀ ਆਪਣਾ ਕਿੱਲੋ ਬਚੇ ਦੋ ਕਿੱਲੋ ਬਚੇ ਆਪਣਾ ਰੱਖ ਲੈਂਣ ਹੈ
ਅੱਛਾ ਨਹੀਂ ਤੇ ਪੈਸੇ ਲੈਂਦੀ ਕ ਐਣ ਜੀ
ਨਾ ਨਾ ਓਨ ਪਰ ਇਹ ਨਾ ਕਈ ਵਾਰ ਫੀਡ ਫੂਡ ਲਿਆ ਜਾਂਦਾ ਹੈ ਨਾ ਹਾਂ ਦਾਣਾ ਪੱਕਾ ਲੈ ਆਂਦਾ ਕਈ ਹੋਰ ਕੋਈ ਆ ਲੈਂਦਾ ਸਬਜ਼ੀਆਂ ਸੁਬਜ਼ੀਆਂ ਲੈ ਆਦਾ ਕਦੀ ਫਿਰ ਉਹ ਲਿਆਉਦੀ। ਕੀ ਕਹਿੰਦੇ ਨੇ, ਆ ਗਾਂ ਵਾਸਤੇ ਕੁਛ ਖਵਾਂਦੇ ਰਹਿੰਦੇ ਨੇ ਇਹਨੂੰ ਕਈ ਮੈਂ ਕੁਛ ਨਾ ਕੁਛ ਲਿਆ ਚੋ, ਕੁਛ ਨਾ ਕੁਛ ਲਿਆ। ਦਾ ਰਹਿੰਦਾ ਹੈ ਨਾ, ਟੀਕਾ ਲਵਾ ਲਿਆ ਉਹ ਕਰ ਲਿਆ। ਹਾਂ- ਹਾਂ, ਓਏ ਕਰਨ ਘਰ ਵੀ ਲਿਆ ਕੇ ਆ ਜਾਂਦਾ ਵੀ, ਕਰਦਾ ਤੇ ਕੋਈ ਨੀ ਆਂ, ਸਵੇਰੇ ਜਾਂਦਾ ਸ਼ਾਮੀ ਆਂਦਾ ਤੇੇ ਕਰਦਾ ਕੁਰਦਾ ਕੋਈ ਨੀ, ਇਹ ਤੇ ਮਜਬੂਰੀ ਕਰਕੇ ਜਿਵੇਂ ਇੱਕ ਦੋ ਦਿਨ ਚੱਲ ਜਾਂਦੇ ਨੇ ਫਿਰ। ਕਰਨਾ ਪੈਂਦਾ ਹੈ ਹਾਂ ਵੀ
ਹੂ ਹੋਰ ਬਸ ਹਾਂ ਸਭ ਵਾਸਤੇ ਬਣਾ ਬੈਠੇ ਆ ਉਹ ਤਾਂ ਖੇਤਾਂ ਚ ਕੱਲੀ ਸੀ। ਤੂੰ ਕੱਲ੍ਹ ਛੱਡੀ, ਲੈ ਗਿਆ ਏ ਜਸ਼ਨ ਨਾ ਬਸ ਉਹਨੂੰ। ਹਾਂ ਜਸ਼ਨ ਕੱਲ੍ਹ ਈ ਤੇ ਗਿਆ। ਆਹ ਸੀਧਾ ਕ ਠੀਕ, ਹੁਣ ਗਿਆਰਾਂ ਤਰੀਕ ਨੂੰ ਆਏਗੀ ਸਿਦਾ ਕੋਈ।
ਅੱਛਾ ਚੱਲ ਵਧੀਆ ਏ, ਆਉਣ ਵਾਲੀ ਏ ਗਿਆਰਾਂ ਵੀ।
ਗਿਆਰਾਂ ਵੀ ਊਂ-ਊਂ ਹੂੰ, ਠੀਕ ਐ, ਸਸ ਰੀ ਕਾਲ ਜੀ, ਠੀਕ ਐ ਠੀਕ।